ਹਾਂ ਕਿੰਨੀ ਦੇਰ ਹੋ ਗਈ ਤੇ ਫੋਨ ਹੀ ਨੀ ਕਰਦੀ ਸੀ ਮੈਂ ਕੰਮ ਕਰਨ ਲੱਗੀ ਬਾਬੂ ਨੂੰ ਵੇਖਣ ਡਈ ਸੀ ਦੋ ਮਿੰਟ ਤੂੰ ਰਿਟਰਨ ਕਾਲ ਈ ਨੀ ਕਿਤੇ
ਕਰਨ ਦੀ ਸੀ ਤੇ ਤੂੰ ਤੇ ਚੁੱਕਿਆ ਹੀ ਨਹੀਂ ਮੇਰਾ ਤੇ ਕਾਲ ਲੱਗਿਆ ਸੀ।
ਪਤਾ ਨੀ ਕਾਲ ਆਇਆ ਹੀ ਨਹੀਂ ਮੈਨੂੰ ਏਦਾਂ ਹੀ ਹੁੰਦਾ ਵਾ ਕਿਸੇ ਕਿਸੇ ਟਾਈਮ ਮੇਰੇ ਵੀਵਾ ਇੱਕ ਗਜ਼ ਪਿਆ ਫੋਨ ਗੱਲ ਵੀ ਕਰੀ ਰ ਗਲਤੀ ਨਾਲ ਦੂਸਰੇ ਫੋਨ ਚ ਵੀ ਹੁਣ ਲੱਗਿਆ ਸੀ ਕਿਸੇ ਨੂੰ
ਓ ਹੋੋ ਮੈਨੂੰ ਹੀ ਕੀਤਾ ਸੀ ਲੱਗਦਾ।
ਹਾਂ- ਹਾਂ, ਗ਼ਲਤੀ ਨਾਲ ਲੱਗ ਗਿਆ ਸੀ ਵਹੀ ਤੇ ਕਿਸੇ ਨੇ ਮੈਨੂੰ ਵੇਖਿਆ ਹੁਣ ਗੱਡੀ ਦੀ ਡਿੱਕੀ ਚ ਪਾ ਦੇਵ ਫੋਨ ਇਸ ਲਈਏ ਇੱਕ ਫੋਨ ਫੜਿਆ ਕਿ ਇਹਨੇ ਕਹਿਣਾ ਕਿੱਡੀ ਇਹ ਬਿਜਨਸ ਵਾਲੀ ਬਣੀ ਤੇ ਦੋਂ-ਦੋਂ ਫੋਨ ਫੜ ਕੇ ਘੁੰਮਣ ਡਈ ਏ ਹਾਂ ਤੇ ਮੈਂ ਫੋਨ ਕਰ ਰਹੀ ਸੀ ਫੋਨ ਤੋਂ ਕੀ ਕਰੂਗਾ
ਮੰਦਿਰ ਗਏ ਸੀ ਤੇ ਉਸ ਦਿਨ ਮਜ਼ਾ ਆਇਆ ਸੀ ਨਾ।
ਹਾਂ ਮਜ਼ਾ ਤੇ ਬਹੁਤ ਆਇਆ ਸੀ ਹੁਣ ਸਾਡੀ ਵਿਸ਼ ਪੂਰੀ ਹੋ ਜੇ ਤੇ ਅਸੀਂ ਫੇਰ ਜਾਈਏ ਨਹੀਂ।
ਹਾਂ ਮੈਨੂੰ ਤਾਂ ਮਿਲ ਹੀ ਗਿਆ ਵਾ ਵਿਸ਼ ਪੂਰੀ ਕਰਨ ਦਾ ਤਰੀਕਾ ਅਗਰ ਮੇਰਾ ਉੱਥੇ ਹੋਜੂਗਾ ਤੇ ਮੇਰਾ ਤੇ ਹੋ ਜੂਗਾ ਕੰਪਲੀਟ।
ਹਾਂ ਚੱਲ -ਚੱਲ ਅੱਛਾ ਰਹਿਣ ਦੇ ਮੈਂ ਹੀ ਫੋਨ ਨੰਬਰ ਕੱਢੂੰਗੀ। ਗੂਗਲ ਚੋਂ ਫਿਰ ਮੈਂ ਫੋਨ ਕਿਓ ਨੀ ਕੀਤਾ।
ਫੋਨ ਨਹੀਂ ਕੀਤਾ ਵਾ ਮੈਂ ਕਰੂੰਗੀ ਟੈਮ ਲੱਗੇੂਗਾ ਤੇ ਫੇਰ ਮੈਂ ਸੋਚਿਆ ਕਰ ਦੀਆਂ ਫੋਨ ਪੁੱਛੋਂਗੀ ਹੁੰਦਾ ਵਾ ਕਿ ਨਹੀਂ ਹੁੰਦਾ ਵਾ। ਜੇ ਹੁੰਦਾ ਹੋਗਾ ਤੇ ਫੇਰ ਮੈਂ ਕਰਾ ਲੂੰਗੀ।
ਪਤਾ ਨੀ ਕਿਉਂ ਮੈਨੂੰ ਸੱਚੀ ਨਾ ਅੱਜ ਕੱਲ ਜਦੋਂ ਦਾ ਬਾਬੂ ਹੋਇਆ ਨਾ ਇੱਕਦਮ ਟਾਈਮ ਨੀ ਲੱਗਦਾ। ਲੱਗਦਾ ਵਾ ਮੈਂ ਕੋਈ ਕੰਮ ਆਪਣਾ ਵੀ ਨਹੀਂ ਕਰਦੀ ਆ ਘਰ ਚ ਵੀ ਗੰਦਗੀ ਪਈ ਰਹਿੰਦੀ ਆ ਮੇਰੇ ਇੰਨੇ ਇਨੇ ਮਤਲਬ ਪਹਿਲਾਂ ਜਿੱਦਾਂ ਇੱਕਦਮ ਇੱਕ ਕਲੀਨ ਕਰਕੇ ਰੱਖਦੀ ਸੀ ਨਾ ਉਦਾਂ ਹੁੰਦਾ ਨੀ ਕੁੱਛ ਅੱਜਕੱਲ ਅੱਜ ਸਵੇਰ ਦਾ ਵੀ ਕੋਈ ਕੰਮ ਨੀ ਕੀਤਾ ਅਸੀਂ ਬੈੱਡਸ਼ੀਟਾਂ ਚਾੜੀਆਂ ਵਾ ਮੈਂ ਔਰ ਹਰਨੇਕ ਪੰਡਿਤ ਵਾਲੇ ਸੀ। ਝਾੜੂ ਹਰਨੇਕ ਨੇ ਮਾਰਨਾ ਸੀ ਲੇਕਿਨ ਬਹੁਤ ਲੇਟ ਹੋ ਗਈ ਸੀ ਪਾਣੀ ਵੀ ਆ ਪਰਨਾ ਸੀ। ਤੇ ਫੇਰ ਉਹ ਕਹਿੰਦਾ ਹੁਣ ਬਾਬੂ ਫੜਾ ਕੇ ਕੀ ਕਰਾ। ਮਨੂੰ ਵੀ ਗਈ ਹੋਈ ਆ ਕਹਿੰਦਾ ਪੈਰ ਦਾ ਸੀ ਲਾਸਪੁਰਾ ਵਾਸਤੇ ਬਾਹਰ ਕਿਤੇ ਗਈ ਆ
ਕੀ ਹੋਇਆ ਦੁ ਪੈਰਾਂ ਨੂੰ
ਇਹ ਤਾਂ ਲੱਗਦਾ ਦੌੜ ਦੜਦੀ ਹੀ ਨਾ ਤੇ ਉਦੋਂ ਕੁਛ ਹੋ ਗਿਆ ਹੀ ਕਹਿੰਦੇ ਆ। ਤੇ ਉਹ ਤਾਂ ਹੀ ਕਹਿੰਦਾ ਟ੍ਰਰੀਟਮੈਂਟ ਕਰਾਉਂਦੀ ਹੈ ਪੈਰ ਤੇ ਇਥੇ ਨਾ ਅਭਨ ਸੀ
ਟ੍ਰੀਟਮੈਂਟ ਕਰਵਾਉਣ
ਹਾਂ-ਹਾਂ ਤੇ ਕਹਿੰਦੇ ਕਿ ਕੇਕਾ ਵੀ ਮਾਰਿਆ ਵਾਰ ਜ਼ਿਆਦਾ ਸਾਰੀਆ ਰੋਟੀ ਬਣਾਈ ਆ ਸੋਸਲਾ ਅੱਜ- ਕੱਲ੍ਹ ਮੈਨੂੰ ਗੰਦਗੀ ਚ ਵੀ ਰਹਿਣਾ ਪੈਂਦਾ ਵਾ
ਫਿਰ ਵੀ ਤੇਰਾ ਕੰਮ ਤੇ ਜਲਦੀ ਹੋ ਗਿਆ ਮੇਰਾ ਤੇ ਕੁਛ ਨੀ ਹੋਇਆ ਉਤੋ ਰਾਤ ਤਾ ਇਹਨਾਂ ਨੇ ਇੰਨਾ ਖਲਾਰਾ ਪਾਇਆ ਇੰਨਾ ਖਲਾਰਾ ਪਾਇਆ ਰਾਤ ਨੂੰ ਚੌਮਿਨ ਬਣਾਈ। ਪੂਰੀ ਗਲੀ ਹੋਈ ਚੌਮਨ ਪੂਰੀ ਗਲੀ ਹੋਈ ਚੌਮਨ
ਤਾ ਪਾਸ ਦਿਨ ਹੋ ਜਾਂਦਾ ਆ ਖਾ ਲੈਂਦਾ।
ਅਰੇ ਰੋਟੀ ਬਣਾਈ ਸੀ ਰਾਤ ਨੂੰ ਰੋਟੀ ਬਣਾਉਣ ਦੇ ਬਾਅਦ ਚੋਮਨ ਬਣਾਈ ਸੀ।
ਅਰੇ ਬਾਪਰੇ ਫਿਰ ਤਹਾਨੂੰ ਰਾਤਾਂ ਨੂੰ ਰੋਟੀ ਖਾ ਕੇ ਚੌਮਨ ਲੱਗ ਗਈ।
ਮੈਂ ਥੋੜ੍ਹੀ ਬਣਾਈ ਉਹ ਤੇ ਨੇ ਬਣਾਈ ਸੀ।
ਅਰੇ ਵਾਪਰੇ ਫਿਰ ਤੋਂ ਬਹੁਤ ਖਲਾਰਾ ਪਾਇਆ ਹੋਣਾ ਵਾ।
ਹਾਂ ਪੂਰਾ ਅੰਦਰ ਬਾਹਰ ਸਭ ਜਗ੍ਹਾ ਖੜ ਇੱਕ ਵਾਰ ਕੀ ਹੋਇਆ ਨਾ ਉਹ ਮੇਰੀ ਜਠਾਣੀ ਦਾ ਮੁੰਡਾ ਵੱਡੇ ਵਾਲੇ ਜੇਠ ਦੇ ਘਰੋ ਆ ਗਿਆ ਸੀ ਘਰ ਤੇ ਉਸ ਟਾਇਮ ਕਹਿੰਦਾ ਮੈਂ ਨਹੀਂ ਗਿਆ ਵਾਪਿਸ ਫਿਰ ਆਇਆ ਤੇ ਕਹਿੰਦਾ ਮੈਨੂੰ ਭੁੱਖ ਲੱਗ ਕੀ ਆ ਰੋਟੀ ਦਾ ਤੇ ਮੈਂ ਕਿਹਾ ਤੂੰ ਪਹਿਲਾਂ ਕਿਉਂ ਨੀ ਬੋਲਿਆ ਹੁਣ ਤੱਕ ਤਾਂ ਰੋਟੀ ਨਹੀਂ ਬਣਾਈ ਆ
ਹੁ
ਤੇ ਫਿਰ ਉਹ ਬਨ ਉਹ ਚਾਚੇ ਦੀ ਰੋਟੀ 'ਚ' ਉਹਨੇ ਇੱਕ, ਦੋ ਇੱਕ ਰੋਟੀ ਚੁੱਕੇ ਖਾ ਲਈ
ਤੇ ਫਿਰ ਮੈਂ ਕਿਹਾ ਕਿ ਚੱਲ ਠੀਕ ਏ ਇੱਕ ਮੇਰੀ ਵੀ ਲੈਲਾ ਆ ਮੈਂ ਵੀ ਕੱਲ ਫਿਰ ਘੱਟ ਖਾਧੀ ਤੇ ਫੇਰ ਕਹਿੰਦਾ ਦਾ ਉਹਦਾ ਚਾਚਾ ਕੀ ਚੱਲ ਮੈਂ ਫਿਰ ਚੋਮੀਨ ਲਿਆ ਦਿੰਦਾ ਵਾ ਉਹੀ ਬਣਾ ਲੈਂਦੇ ਆ ਤੇ ਫਿਰ ਉਹਨੇ ਲਿਆਂਦੀ ਹੋਰ ਖੁਦ ਹੀ ਬਣਾਈ ਤੇ ਪੂਰੀ ਗਲਾਤੀ ਸੀ।
ਤੇ ਉਹਦੀ ਮੰਮੀ ਕਿੱਥੇ ਸੀ?
ਉਹਦੀ ਮੰਮੀ ਗਈ ਨਾ ਕੁੜੀ ਕੋਲ
ਅੱਛਾ ਫਿਰ ਵੀ ਬੋਲ ਕਿੰਨਾ ਸਹਾਰਾ ਵਾ ਤੇਰਾ ਨਹੀਂ ਕੀ ਚੱਲ ਜਾਂਦੀ ਆ ਕੁੜੀ ਕੋ ਤੇ ਫਿਰ ਵੀ ਤੂ ਘਰ ਕਿ ਦੋਵੇਂ ਗਈਆਂ ਵਾ
ਹਾਂ ਖਾਲੀ ਦੋਵੇਂ ਜਠਾਣੀਆਂ ਗਈਆਂ ਵਾ ਦੋ
ਅੱਛਾ ਹਾਂ ਉਹਨੇ ਵੀ ਤਾਂ ਆਪਣਾ ਮੁੰਡਾ ਪਾਇਆ ਨਾ ਹਨਾ ਉਹਨੇ ਵੀ ਤਾਂ ਆਪਣਾ ਮੁੰਡਾ ਪਾਇਆ ਨਾ ਉੱਥੇ ਇਸ ਲਈ ਇਕੱਠੀਆਂ ਚੱਲ ਗਈਆਂ ਹੋਣੀਆਂ।
ਨਹੀਂ ਤੇ ਕਹਿੰਦੀ ਸੀ। ਕਿ ਮੈਂ ਤਾਂ ਨਹੀਂ ਜਾਣਾ ਮੇਰੇ ਕੋਲ ਪੈਸੇ- ਪੂਸੇ ਨਹੀਂ ਆ ਅਤੇ ਉਹ ਕਹਿੰਦੇ ਸੀ ਕਿ ਨਹੀਂ ਸਾਡੇ ਮੁੰਡੇ ਨੇ ਬੋਲਿਆ ਵਾ ਆਉਣ ਤੇ ਜਾਣ ਤੇ ਫਿਰ ਕਹਿੰਦੀ ਜੇ ਤੁਸੀਂ ਮੈਨੂੰ ਲੈ ਕੇ ਜਾਣਾ ਚਾਹੁੰਦੇ ਆ ਤੇ ਮੇਰਾ ਪਾੜਾ ਦਓ। ਤੇ ਮੈਂ ਚੱਲ ਜੂਗੀ ਕਿਉਂਕਿ ਮੈਂ ਤੇ ਹਾਲੀ ਜਾਣਾ ਨੀ ਆ ਮੇਰਾ ਕੋਈ ਕੰਮ ਨੀ ਆ ਜਾਣ ਦਾ ਨਾ ਹੀ ਮੇਰੇ ਕੋਲ ਪੈਸੇ ਆ ਏਨੇ ਕਿ ਮੈਂ ਜਾਵਾਂ ਤੇ ਫਿਰ ਕਿ ਠੀਕ ਆ ਫਿਰ ਉਹਨਾਂ ਨੇ ਉਹਦਾ ਪਾੜਾ- ਵੜਾ ਦਿੱਤਾ ਫਿਰ ਉਹ ਚਲ ਗੀ।
ਆ ਸਭ ਨਾ ਵੇਖ ਲੈ ਕਿੰਨੇ ਚੰਗੇ ਤਰੀਕੇ ਆ ਪਤਾ ਆ ਕਿ ਉਹਨੇ ਆਪਣੇ ਬੱਚੇ ਕੋਲ ਜਾਣਾ- ਜਾਣਾ ਵਾ ਪੈਸੇ ਵੀ ਹੈਗੇ ਕੀਨੂੰ ਆਖਨਾ ਆ ਮੇਰੇ ਪਾੜੇ ਦੇ ਚਲਦੇ ਕਿ ਨਹੀਂ ਕਿ ਨਹੀਂ ਜਾਊਗੀ।
ਨਹੀਂ ਤਾਂ ਉਹਨਾਂ ਨੇ ਵੀ ਕਈ ਵਾਰੀ ਹਨਾ ਟ੍ਰੇਨ ਦੀ ਜਗ੍ਹਾ ਫਿਰ ਬੱਸ ਚਗਾ ਟ੍ਰੇਨ 'ਚ' ਕਹਿੰਦੀ ਸੱਤ ਸੌ ਜਾਣ ਦਾ ਤੇ ਸੱਤ ਸੱਤ ਸੋ ਆਉਣ ਦਾ ਚੌਦਾਂ ਸੌ ਲੱਗਣਾ ਹੀ ਇੱਕ ਜਣੇ ਦਾ ਤੇ ਉਹਨਾਂ ਨੇ ਫਿਰ ਕੀ ਕੀਤਾ ਬੱਸ ਨਹੀਂ ਟ੍ਰੇਨ ਨਹੀਂ ਕੀਤੀ ਬੱਸ 'ਚ' ਚੱਲ ਗਏ। ਥੋੜੇ ਘੱਟ ਪੈਸੇ ਲੱਗੇ ਹੋਣੇ ਆ।
ਤੇ ਸੁਣਨਾ, ਨਹੀਂ ਤੂੰ ਗਲਤ ਬੋਲ ਰਹੀ ਆ। ਜਿਹੜਾ ਟ੍ਰੇਨ ਦਾ ਪਾੜਾ ਹੁੰਦਾ ਵਾ ਨਾ, ਬੱਸ ਦਾ ਪਾੜਾ ਉੱਥੋਂ ਜ਼ਿਆਦਾ ਹੁੰਦਾ ਵਾ।
ਫੇਰ ਪਤਾ ਨੀ, ਕਿਉਂ ਬੱਸ ਚ ਚੱਲ ਗਏ, ਮੈਨੂੰ ਤੇ ਉਹਨੇ
ਜਹੀ, ਜਹੀ ਸਿਸਟਮ ਆ, ਕਿਤੇ ਵੀ ਤੂੰ, ਚਲੀ ਜਾ, ਟੇਨ ਤੇ ਜੋ ਪਾੜਾ ਬਹੁਤ ਜ਼ਿਆਦਾ ਗਣਾ ਵਾ ਹਾ। ਅਗਰ ਸਲੀਪਰ ਤਾਂ ਬਹਿ ਕੇ ਜਾ ਇਹਦਾ ਵੀ ਉਹੀ ਸਿਸਟਮ, ਭਾੜਾ ਜ਼ਿਆਦਾ, ਘੱਟ ਹੁੰਦਾ ਵਾ ਬਸ ਇਥੋਂ ਦਾ ਭਾੜਾ ਜ਼ਿਆਦਾ ਹੁੰਦਾ ਵਾ।
ਓ, ਪਤਾ ਨਹੀਂ, ਮੈਨੂੰ ਉਹਨੇ ਮੈਨੂੰ ਏਦਾਂ ਹੀ ਬੋਲਿਆ ਸੀਗਾ।
ਹੁਣ ਉਹਨੇ ਜਿਹੜੀ ਜਗ੍ਹਾ ਤੇ ਜਾ ਕੇ ਅਪਰੇਸ਼ਨ ਕਰਵਾਾਇਆ ਸੀ ਨਾ ਉਹ ਜਗ੍ਹਾ ਤੇ ਤੂੰ ਇਤ ਤਰ੍ਹਾਂ ਟ੍ਰੇਨ ਜਾਏਂਗੀ, ਤਾਂ ਕੰਮ ਤੀ ਪਾੜਾ ਲੱਗੂਗਾ, ਪਰ ਇਹੀ ਤੂੰ ਬੱਸ ਤੋਂ ਜਾਏਗੀ ਹਨਾ, ਤੇ ਉਹ ਜਗਾ ਦਾ ਭਾੜਾ ਹੁਣ, ਤਿੰਨ ਸੌ ਕਿ ਸਾਢੇ ਤਿੰਨ ਸੌ ਚੱਲਣ ਡਿਆ ਵਾ। ਉਹ ਵੀ ਸੀ ਬਹਿ ਕੇ ਜਾਂਣਦਾ, ਹਜੇ ਤੂੰ ਸੋਚੇਗੀ ਸਲੀਪ ਉਪਰ ਲੈ ਕੇ ਜਾਵਾਂ, ਤੇ ਹੋਰ ਮਹਿੰਗਾ। ਫਿਰ ਉਹਨਾਂ ਦਾ ਪਲੈਨ ਹੋ ਸਕਦਾ ਹੋਇਆ ਹੋਣਾ, ਕਿ ਨਹੀਂ ਬੱਸ ਚ ਚੱਲ ਜਾਂਦੇ ਆ। ਈਜੀ ਰਹੂਗਾ।
ਨਹੀ ਉਹਨੇ ਹੀ ਉਹਨਾਂ ਨੇ ਖੁਦ ਹੀ ਪਲੈਨ ਕੀਤਾ, ਇਹਦੇ ਨਾਲ ਤੇ ਕੋਈ ਡਿਸਕਸ ਨਹੀਂ ਕੀਤਾ ਸੀ, ਇਹ ਤੇ ਜਦੋਂ ਜਾਂਦੀ ਕਹਿੰਦੀ ਮੈਂ ਤੇ ਟ੍ਰੇਨ 'ਚ ਹੀ ਜਾਂਦੀ ਹਾਂ। ਤੇ ਲੇਕਿਨ, ਉਹ ਲੋਕ ਬੱਸ ਚ ਚੜਨ ਟ੍ਰੇਨ ਚ ਤਾਂ ਆਰਾਮ ਵੀ ਰਹਿੰਦਾ ਨਾ, ਫਿਰ ਖੁੱਲ੍ਹਾ ਹੇ ਕੇ ਬਹਿ ਸਕਣ, ਡਿਆ ਕੁਛ ਵੀ
ਤੇ ਇੱਧਰ ਬੱਸ ਚ ਕੇ ਬਹਿ ਕੇ ਜਾਓ।
ਬੱਸ 'ਚ। ਨਾਲੇ ਨਾ ਮੰਨ ਲੋ ਇਨਸਾਨ ਕਹੂਗਾ, ਕਿ ਨਹੀਂ ਅਸੀ ਸਲੀਪਰ ਲੈ ਕੇ ਜਾ ਰਹੇ ਹਾਂ। ਤੇ ਸਾਨੂੰ ਕੋਈ ਦਿੱਕਤ ਨਹੀਂ ਹੋ ਰਹੀ, ਪਰ ਟੋਇਲੇਟ, ਬਾਥਰੂਮ ਦੀ, ਤਾਂ ਦਿੱਕਤ ਹੁੰਦੀ ਹੀ ਆ ਨਾ। ਕਿਤੇ ਵੀ ਜਾਓ ਤੇ, ਭਾਵੇਂ ਕਹਿ ਰੋਕਦੇ ਆ ਬੱਸਾਂ ਵਾਲੇ ਵੀ। ਕਿਤੇ -ਕਿਤੇ ਜਗ੍ਹਾ ਤੇ, ਕਿ ਜਿਹਨੂੰ -ਜਿਹਨੂੰ, ਜੋ- ਜੋ ਕਰਨਾ ਕਰ- ਕੂਰ ਲੋ। ਲੇਕਿਨ ਫਿਰ ਵੀ ਤੇ ਉਹਨਾਂ ਨੇ ਤਾਂ ਆਪਣੇ ਸਟੋਪੇਜ ਦੇ ਹਿਸਾਬ ਨਾਲ ਰੋਕਣਾ, ਥੋੜੀ ਹੁਣ ਅਗਰ ਕੋਈ ਕੋਈ ਪੇਸ਼ੈਂਟ ਹੀ ਹੈ ਮੰਨ ਲੈ, ਜਿਹਨੂੰ ਜਿਆਦਾ ਆਉਂਦਾ ਬਾਥਰੂਮ। ਹੁਣੋ, ਹੁਣ ਹਰ ਪੰਦਰਾਂ ਮਿੰਟ ਚ ਕਹੂਗਾ ਬਸ ਰੋਕੋ, ਤੇ ਕੋਈ ਰੋਕੂਗਾ।
ਹਾਂ ਉਹਨਾਂ ਨੇ ਤੇ ਆਪਣੀ ਜਗ੍ਹਾ ਵੇਖ ਕੇ ਫਿਕਸ ਕੀਤੀਆਂ, ਕਿ ਇੰਨੇ -ਇੰਨੇ ਕਿਲੋਮੀਟਰ ਚੱਲ ਕੇ ਤੇ ਈ ਆਪਾਂ ਰੋਕਣਾ ਵਾ।
ਤੇ ਯਹੀ ਅਗਰ ਟ੍ਰੇਨ ਚ ਬੰਦਾ ਜਾਊਗਾ, ਤਾਂ ਉਹ ਕਿਤੇ ਵੀ ਰਕੂਗਾ, ਕਿੰਨੀ ਵਾਰੀ ਮਰਜ਼ੀ ਜਾਂਦਾ ਰਹੇ। ਕੋਈ ਦਿੱਕਤ ਨਹੀ।
ਹਾਂ, ਪਰ ਉਹਨਾਂ ਨੇ ਉਹ ਮਨ ਕੀਤਾ ਤੇ ਫੇਰ ਉਹ, ਉਹ ਆਇਆ ਸੀ ਦੋਸਤਾਂ ਨਾਲ ਮਿਲਣ ਤੇ ਫੇਰ ਉਹ ਕਹਿੰਦਾ ਮੈਂ ਘਰ ਨਹੀਂ ਜਾਣਾ, ਇਸ ਲਈਏ ਫਿਰ ਆਪਾਂ ਰਾਤ ਨੂੰ ਚਾਊਮਨ ਬਣਾਏ। ਤੇ ਚੌਮਿਨ ਬਣਾ ਕੇ ਉਹਨੇ ਕੀ ਕੀਤਾ ਨਾ, ਉਬਾਲ ਕੇ ਚੰਗੀ ਨਾ ਨਚੋੜੀ, ਨਚੋੋੜੀ ਨੀ ਹੋਰ ਉੱਦਾਂ ਹੀ ਗਿੱਲੀ -ਗਿੱਲੀ 'ਚ ਪਈ ਰਹਿਣ, ਤੇ ਠੰਡਾ ਪਾਣੀ -ਪੂਣੀ ਪਾਇਆ ਨਹੀਂ, ਮਤਲਬ ਛਾਨਣੇ 'ਚ ਨਹੀਂ ਪਾਈ। ਏਦਾਂ ਹੀ ਨਿਚੋੜ ਲਈ ਸੀ, ਉਹ ਪੂਰੀ ਗਿੱਲੀ- ਗਿੱਲੀ ਹੋ ਗਈ, ਉਹ ਪੂਰੀ ਮੈਗੀ ਵਰਗੀ ਬਣੀ ਸੀ।
ਉਹ ਵੀ ਵਿਚਾਰਾ ਕਹਿੰਦਾ ਹੋਊਗਾ, ਕੀ ਚੋੱਮੀਨ ਬਣਾਈ ਹੈ ਇਹਨਾਂ ਨੇ ਮੇਰੀ। ਹਮ-ਹਮ।
ਉਹਨੂੰ ਪਤਾ ਹੀ, ਕਿ ਚਾਚਾ ਬੜਾ ਆਡਾ ਤੇ ਮੈਨੂੰ ਕਹਿਣ ਡਿਹਾ ਸੀ ਚੋਂਮਿਨ ਵੇਖੀ, ਚਾਚੀ ਕਿਹੋ ਜੇਹੀ। ਬਣਾਈ ਆ ਤੇ ਮੈਂ ਕਿਹਾ ਠੀਕ ਐ
ਤੇ ਖਿਲਾਰਾ 'ਤੇ ਪੋਨ ਚ ਐਕਸਪਰਟ ਐ
ਹਾਂ ਅ ਦੁਨੀਆਂ ਭਰ ਦਾ ਖਿਲਾਰਾ ਪਾਇਆ ਕਿ ਪੂਰੀ ਕਿਚਨ ਗੰਦੀ ਕੀਤੀ ਛਿਲਕੇ ਇੱਧਰ -ਉਧਰ ਸੂੱਟੇ ਆ ਅੰਦਰ ਗੰਦਾ ਕੀਤਾ ਕੀਤਾ ਇਹਨਾਂ ਨੇ ਕੌਲੀਆਂ, ਕੁਲੀਆਂ, ਭਾਂਡੇ -ਭੂੰਡੇ ਸਭ ਸੁੱਟੇ ਕਿੰਨਾ ਖਿਲਾਰਾ ਸਾਹਮਣਾ ਪੈਂਦਾ ਮੈਨੂੰ
ਸਨਾ ਕਹਿ ਦੇਣਾ ਸੀ ਕੁੜੀ ਤੇਰੇ ਜਾਲ ਮੁੜੀ ਦਾ ਠੇਲਾ ਖੋਲਦੀ ਸ਼ਾਮ ਨੂੰ
ਤੇ ਓ ਵੀ ਫੁੱਲ ਆ ਵੇਚ ਆਓ ਗੀ ਤੂੰ ਅੰਦਰੋਂ ਬਣਾਈ ਜਾਈ ਓ ਬੇਕਰੀ ਕਰ ਕਰਕੇ ਆਈ ਜਾਊਗੀ ਜਾ ਕੇ
ਹਾਂ ਦਸ ਰੁਪਈਏ ਦੀ ਕੋਲੀ ਤੇ ਪੰਜ ਰੁਪਈਏ ਦੀ ਕੋਲੀ। ਹਮ
ਹਾਂ ਆ ਕਹਿ ਤੂੰ ਵੀਹ ਰੁਪਏ ਦੀ ਦੇ ਦੀ ਬਾਰ ਮਹਿੰਗੀ ਮਿਲਦੀ। ਕਈ ਵਾਰ ਵੀਹ ਰੁਪਏ ਮਹਿੰਗੀ ਪੈਦੀ ਤੁ ਵੀਹ ਰੁਪਏ ਦੀ ਤੀਹ ਰੁਪਏ ਦੀ ਦੇਹੀਂ ਵੇਖੀ ਕਿਸ ਤਰ੍ਹਾਂ ਸਵੇਰੇ ਭੀੜ ਲੱਗਦੀ।
ਕੱਲ ਇਹ ਲੋਕ ਮਾਰਟ ਤੋਂ ਲੈ ਕੇ ਆਏ ਤੀਹ ਰੁਪਏ ਦੀ ਚਾਮੀਨ ਪੈਕਟ ਇਹਨਾਂ ਨੂੰ ਮਿਲੀ ਸੱਠ ਰੁਪਏ ਦੀ ਚਊਮੀਨ ਪੈਕਟ ਲੈ ਕੇ ਕੋਰੀਅਨ ਵਾਲੀ ਨੀ ਚਊਮੀਨ ਹੁੰਦੀਆਂ ਸੀਗੀਆਂ ਲੰਮੀਆਂ ਲੰਮੀਆਂ ਜੀਆਂ।
ਹਮ।
ਉਸ ਟਾਈਪ ਦੀ ਚੋਮਿਨ
ਅੱਛਾ।
ਕਿਉਂਕਿ ਦੁਕਾਨ ਚਲ ਜਾਣਾ ਚਾਹੀਦਾ ਸੀ।
ਵਹੀ ਤੇ ਦੁਕਾਨੇ ਨਾਲੋਂ ਚੰਗੀਆਂ ਮਿਲਦੀਆਂ ਵਾ
ਜਾਂਦੇ ਆ ਹੁਣੀ ਮਾਰਟ ਤੀਹ ਦੀ ਜਗ੍ਹਾ ਸੱਠ ਦੀ ਲੈ ਕੇ ਆਏ।
ਉਹਦੀ ਮੰਮੀ ਦੇ ਘਰ ਦੇ ਲਾਗੇ ਬੁਢਰੇ ਦੀ ਜਿਹੜੀ ਦੁਕਾਨ ਆ। ਅ ਉੱਥੇ ਇੱਕ ਮੁੰਡਾ ਆਇਆ ਚੌਮਿਨ ਲੈਣ ਵਾਸਤੇ ਹਨਾ ਉਹ ਬੰਦੇ ਨੇ ਚੋਮਨ ਤੇ ਉਹ ਇਹਦੇ ਤੋਂ ਪਤਲੀ ਨੀ ਤੇ ਕਹਿੰਦਾ ਕਿ ਨਹੀਂ ਕਹਿੰਦਾ ਨਹੀਂ। ਨਹੀਂ ਇੱਕ ਇਹਦੀ ਤੋਂ ਵੀ ਪਤਲੀ ਹੁੰਦੀ ਆ ਉਹ ਵੀ ਕਹਿਣ ਮੁੰਡਾ ਵੀ ਬੋਲ ਰਿਹਾ ਸੀ। ਕਿ ਇਹ ਤੇ ਮੋਟੀ ਆ। ਤੇ ਫਿਰ ਵੀ ਵਿਚਾਰੇ ਨੂੰ ਲੱਗਦਾ ਦੁਪਹਿਰ ਇੰਨੀ ਲੇਟ ਹੋ ਗਈ ਸੀ ਤੇ ਲੈ ਲਈ ਉਹਨੇ ਵੀ ਫਿਰ
ਹਮ ਕਿਸੇ ਦਾ ਮਨ ਕਰ ਗਿਆ ਹੁਣਾ ਦੁਪਹਿਰੇ ਖਾਣ ਦਾ।
ਇਹ ਵੀ ਨਾ ਇੰਦੀਆ ਹੁਣ ਅਜ ਇੰਡੀਆ ਦੇ ਵੀ ਘਰ ਪੜੇਦਾਰ ਚ ਹੈ ਹੀ ਐ। ਹ -ਹਾਂ ਦੀਆ ਦੇਖ ਰਾਏ ਚ ਵੀ ਆ ਇੱਕ ਕੁੜੀ ਆਉਦੀ ਆ ਰਹਿੰਦੀ ਪਹਿਲਾਂ ਉਹਨੇ ਲਵ ਮੈਰਿਜ ਕੀਤੀ। ਕੀਤੀ ਸੀ ਪਰ ਮੁੰਡੇ ਨਾਲ ਤੇ ਉਹ ਹਮੇਸ਼ਾ ਲੇਕਿਨ ਮੈਂ ਆਪਣੀ ਮਾਂ ਘਰ ਚ ਹੀ ਆ ਕੇ ਰਹਿੰਦੀ ਆ। ਹੁਣ ਲੱਗਦਾ ਉਹ ਮੁੰਡਾ ਵੀ ਬਾਹਰੋਂ ਇੱਥੇ ਲੱਗ ਗਿਆ ਵਾ ਆਪਣੀ ਮਾਂ ਵੀ ਲੈ ਆਏ ਆ ਇਥੇ
ਹੋਊਗਾ ਕੁਛ
ਕਹਿੰਦਾ ਆ ਮੂੰਹ ਸੋਹਣਾ ਦੇਖ ਕੇ ਵਿਆਹ ਕਰਲਿਆ ਪੰਪ
ਹਮ।
ਆਪਾਂ ਗੁੱਲੂ ਵਾਲਾ ਨਹੀਂ ਵੇਖਿਆ ਤੇ ਕਹਿਣ ਡਿਆ ਸੀ
ਰੁਕ ਜਾ ਰੁਕ -ਰੁਕ, ਰੁਕ -ਰੁਕ ਨਾ। ਮੈ ਕਰਦੀ ਤੈਨੂੰ ਫੋਨ ਇੱਕ ਮਿੰਟ ਚ